ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਹੋ
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ
ਮੈਂ ਵੀ ਬਸ ਵਧੀਆ ਘਰ ਬੱਚੇ ਬੱਚੇ ਸਭ ਵਧੀਆ
ਹਾਂਜੀ ਹਾਂਜੀ ਸਭ ਵਧੀਆ ਬਸ ਬਸ ਬੱਚੇ ਅੱਜ ਕੱਲ ਤੁਹਾਨੂੰ ਪਤਾ ਅੱਜ ਕੱਲ ਬੱਚਿਆਂ ਦੀ ਛੁੱਟੀਆਂ ਹੋਈ ਦੀਆਂ
ਹਾਂ ਹਾਂ ਬੱਸ ਸਾਰਾ ਦਿਨ ਤੰਗ ਹੀ ਕਰਦੇ ਰਹਿੰਦੇ ਆ ਕੀ ਕਰ ਸਕਦੇ ਹੁਣ ਛੁੱਟੀਆਂ ਵੀ ਬੱਚਿਆਂ ਦੀ ਪੈਣੀਆਂ। ਇਹੀ ਮਹੀਨਾ ਹੈ ਛੁੱਟੀਆਂ ਦਾ ਵੀ।
ਹਾਂਜੀ ਹਾਂਜੀ ਉਹੀ ਤੇ ਹੈ। ਹੋਰ ਗਏ ਨੀ ਕਿਤੇ ਘੁੰਮਣ ਘੁੰਮਣ ਨੀ ਗਏ ਤੁਸੀਂ
ਹੈਂ ਨਹੀਂ ਬਸ ਟਾਈਮ ਹੀ ਨਹੀਂ ਲੱਗਦਾ ਪਿਆ। ਟਾਈਮ ਹੀ ਨਹੀਂ ਲੱਗਦਾ ਪਿਆ ਦੇਖਾਂਗੇ ਹੁਣ ਬੱਚਿਆ ਨੂੰ ਲੈ ਕੇ ਜਾਵਾਂਗੇ ਕਿੱਥੇ ਨਾ ਕਿੱਥੇ ਤੇ ਜਾਵਾਂਗੀ ਬਸ ਅੱਜ ਕੱਲ ਨਾ ਆ ਈ ਐ ਮੈਂ ਜਰਾ ਨਾ ਥੋੜਾ ਜਿੰਮ ਵਿਮ ਸ਼ੁਰੂ ਕੀਤੀ ਥੋੜੀ ਡਾਇਟ ਐ ਤੇ ਮੈਂ ਕਿਹਾ ਬਾਹਰ ਚਲੀ ਗਈ ਫੇਰ ਮੇਰੀ ਡਾਇਟ ਤੇ ਐਵੇਂ ਖ਼ਰਾਬ ਹੋ ਜਾਂਣੀ ਹੈ।
ਅੱਛਾ ਅੱਛਾ ਅੱਛਾ ਤੁਸੀਂ ਜਿੰਮ ਸਟਾਰਟ ਕੀਤੀ ਹੋਈ ਹੈ। ਅੱਛਾ ਅੱਛਾ ਫੇਰ ਤੇ ਫੇਰ ਤੁਸੀਂ ਡਾਇਟਿੰਗ ਕਰਦੇ ਪਏ ਹੋਣੇ ਆ।
ਹਾਂ ਬਸ ਡਾਈਟ ਚੱਲ ਜਾਂਦੀ ਤੇ ਫਿਰ ਕਿਹਾ ਆ ਕਿਉਂਕਿ ਪਿੱਛੇ ਨਾ ਮੇਰਾ ਥੋੜਾ ਬੀ ਪੀ ਵਗੈਰਾ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ ਕੋਲੈਸਟ੍ਰੋਲ ਦੀ ਬੀ ਪੀ ਦੀ। ਤੇ
ਅੱਛਾ ਆ। ਅੱਛਾ।
ਫੇਰ ਕਿਆ ਕਿ ਥੋੜਾ ਜਾਣ ਦੋ ਤੇ ਜਿਮ ਜੁਆਇਨ ਕੀਤੀ ਤੇ ਡਾਇਟ ਏਹ ਲੈਣੀ ਆ ਮੈਂ ਤੇ ਬਾਹਰ ਹਜੇ ਨਾ ਮੈਂ ਅਵਾਇਡ ਹੀ ਕਰ ਰਹੀ ਹਾਂ ਕਿ ਨਾ ਜਾਵਾਂ
ਹਾਂ ਫੇਰ ਇਹ ਨਾ ਬਾਹਰ ਜਾਓ ਫਿਰ ਖਾਣ ਪੀਣ ਹੋ ਜਾਂਦਾ ਬਾਹਰ ਜਾ ਕੇ ਫਰ ਜੋ ਬੈਲੈਂਸ ਹੁੰਦਾ ਫਿਰ ਬਿਗੜ ਜਾਂਦਾ ਹੈ ਸਾਰਾ ਜੋ ਵੀ ਸੀ ਖਾਧਾ ਪੀਤਾ ਹੁੰਦਾ ਸਾਰਾ ਸਾਡੇ ਸਰੀਰ ਤੇ ਅਸਰ ਪੈ ਜਾਂਦਾ ਫਿਰ ਸਾਰਾ ਉਹ ਨਾ ਹਰ ਚੀਜ਼ ਤੇ ਅੱਜ ਕੱਲ੍ਹ ਉਹੀ ਹੈਗਾ ਫੈਟ ਹੈ ਸਭ ਕੁਛ।
ਉਹੀ ਜ਼ਰਾ ਜ ਕੁੱਛ ਖਾ ਲਓ ਫੈਟ ਆ ਜਾਂਦਾ। ਜਰਾ ਜਾਂ ਕੁਛ ਖਾ ਲੋ ਫਿਰ ਰੋਟੀ ਤੋਂ ਬਾਅਦ ਪਾਣੀ ਪੀ ਲੋ ਫੈਟ ਆ ਜਾਂਦਾ ਹੈ ਤੇਲ ਖਾ ਲੋ ਤੇਲ ਦਾ ਕੁੱਛ ਜਰਾ ਮਾੜਾ ਮੋਟਾ ਖਾ ਲੋ ਫੈਟ। ਜਾਂਦਾ ਹੈ ਕੋਲੈਸਟਰ੍ਰੋਲ ਵੱਧ ਵੱਧ ਜਾਂਦਾ ਹੈਏ, ਬੀ ਪੀ ਵੱਧ ਜਾਂਦਾ। ਕੁਛ ਵੀ ਹੋ ਸਕਦਾ ਹੈ।
ਹਾਂਜੀ, ਕਿਉਂਕਿ ਅੱਜ ਕੱਲ੍ਹ ਦੇਖੋ ਨਾ ਜੋ ਵੀ ਅਸੀਂ ਚੀਜ਼ ਖਾਂਦੇ ਹਾਂ। ਉਹ ਉਹ ਤੇ ਹੈ, ਹੀ ਨਹੀਂ ਹੈ।
ਦੇਖੋ, ਆਪਣੀ ਡ ਇਹ ਨੀ ਹੈ, ਕਿ ਮਤਲਬ ਕਿ ਤੁਸੀਂ। ਪੂਰਾ ਖਾਣਾ ਬੰਦ ਕਰਨਾ, ਡਾਇਟ ਦਾ ਮਤਲਬ ਇਹ ਨੀ ਹੁੰਦਾ ਕਿ ਤੁਸੀਂ ਪੂਰਾ ਖਾਣਾ ਪੀਣਾ ਬੰਦ ਕਰ ਦੇਣਾ, ਜਿਵੇਂ ਇੱਕ ਬੰਦੇ ਦੀ ਕੈਲਰੀਜ਼ ਹੁੰਦੀ, ਜਿਵੇਂ ਹਊਮਨ ਕੈਲਰੀ ਪੂਰੇ ਦਿਨ ਦੀ ਦੋ ਹਜ਼ਾਰ ਤੋਂ ਪੱਚੀ ਦੋ ਹਜ਼ਾਰ। ਤੋਂ ਪੱਚੀ ਸੌ ਤੱਕ ਹੁੰਦੀਆਂ ਤੁਸੀਂ ਦੋ ਹਜ਼ਾਰ ਤੱਕ ਤੋਂ ਪੱਚੀ ਸੌ ਤੱਕ ਕੈਲਰੀ ਦੀ ਹੁਣ ਇੱਕ ਇੱਕ ਰੋਟੀ ਦੇ ਅੰਦਰ ਸੌ ਤੋਂ ਲੈਕੇ, ਦੋ ਸੌ ਸੋ ਉਹਦੇ ਅੰਦਰ-ਅੰਦਰ ਕੈਲੋਰੀਜ਼ ਹੁੰਦੀ ਹੈ, ਹੁਣ ਤੁਸੀਂ ਅਗਰ ਅਸੀਂ ਤਿੰਨ-ਤਿੰਨ, ਚਾਰ -ਚਾਰ ਰੋਟੀਆਂ ਖਾ ਲਾਂਗੇ ਤੇ ਮੰਨ ਲਓ ਸਵੇ ਦੁਪਹਿਰ ਦੇ ਫੁਲਕੇ ਮੈਂ ਮੰਨ ਲਓ ਅ ਤਿੰਨ ਖਾਲਏ ਹਨਾ। ਤੇ ਦੋ ਸੌ ਵੀ ਅਗਰ ਉਹ ਜਾਂ ਵਨ ਫਿਫਟੀ ਵੀ ਆਏਗੀ ਤੇ ਸੋਚੋ ਕੀ ਮੇਰੀ ਛੇ ਸੌ, ਸੱਤ ਸੌ, ਤੇ ਵੈਸੇ ਚਲੀ ਗਈ। ਤੇ ਗੱਲ ਸਿਰਫ਼ ਇਹਨੀ ਹੁੰਦੀ ਕਿ ਚੀਜ਼ਾਂ ਨੂੰ ਕੱਟ ਕਹਿ ਕੈਲਰੀ ਹੋ ਜਿਵੇਂ ਹੁਣ ਰੋਟੀ ਹੈ ਰੋਟੀ ਇੱਕ ਖਾ ਲਓ ਨਾਲ ਤੁਸੀਂ ਕੁਛ ਪ੍ਰੋਟੀਨ ਲੈ ਲਓ, ਪ੍ਰੋਟੀਨ ਵਾਲੀ ਚੀਜ਼ ਲੈ ਲਓ ਤੇ ਹੁਣ ਜਿਵੇਂ ਮੈਂ ਸਵੇਰੇ ਹੁੰਦਾ ਸਵੇਰੇ ਮੈਂ ਤਿੰਨ ਸੈਂਡਵਿਚ ਬਣਾ ਕੇ ਖਾ ਲੈਂਦੀ ਹਾਂ ਇੱਕ ਤੇ ਕੈਲਰੀ ਘੱਟ ਹੁੰਦੀ ਹੈ ਉਹਦੀ ਉੱਪਰੋਂਦੀ ਪ੍ਰੋਟੀਨ ਹੁੰਦਾ ਹੈ ਤੇ ਉਹ ਥੋੜ੍ਹੀ ਅ ਐਨਰਜੈਟਿਕ ਵੀ ਹੁੰ ਦ ਬੈ ਜੀ ਤ ਕਿ ਸਾਰੀ ਚੀਜ਼ਾਂ ਹੈਲਦੀ ਹੁੰਦਾ ਉਹ ਤੇ ਉਹ ਨਾਲ ਫ ਪੀਨ ਵੀ ਜਾ ਰਿਹਾ, ਅੰਦਰ। ਕੈਲਰੀ ਵੀਨੀ ਇਨੀ ਹੋ ਰਹੀ, ਤੇ ਉਹਦੇ ਨਾਲ ਫੈਟ ਇੰਨਾ ਆਉਂਦਾ ਨੀ ਹੈ ਹੁਣ ਦੁਪਹਿਰ ਦਾ ਟਾਈਮ ਆ ਜਾਂਦਾ ਤੇ ਪੈਰੇ ਤੇ ਪ੍ਰੋਪਰ ਦੋ ਫੁਲਕੇ ਤੇ ਨਾਲ ਸਬਜ਼ੀ ਹੋ ਜਾਂਦੀ। ਸਬਜ਼ੀ ਪਿਓਰ ਪ੍ਰੋਟੀਨ ਹੋਣਾ ਚਾਹੀਦਾ ਹੁੰਦਾ ਵਿਟ ਹੋਣੇ ਚਾਹੀਦੇ ਆ। ਤੇ ਉਹ ਵਾਲੀ ਇਹ ਰੋਟੀ। ਦੀ ਫੁਲਕਾ ਖਾ ਲਿਆ। ਹੁਣ ਐਵੇਂ ਹੁਣ ਜਿਵੇਂ ਅਗਰ ਮੈਂ ਸ਼ਾਮੀ ਕੁਛ ਬਾਹਰ ਦਾ ਖਾ ਲਿਆ ਬਾਹਰ ਦਾ ਕੁੱਛ ਸਨੈਕ ਬਨੈਕ ਲੈ ਲਿਆ
ਹੂੰ, ਹੂੰ, ਹੂੰ,
ਕੱਟ ਦੋ ਕਿਉਂਕਿ ਅਗਰ ਤੁਸੀਂ ਸ਼ਾਮੀ ਜੇ ਤੁਸੀਂ ਸ਼ਾਮੀ ਖਾ ਲਿਆ ਨਾ ਤੁਹਾਡੀ ਅੱਜ ਦੀ ਦਿਨ ਦੀ ਪੂਰੀ ਕੈਲੋਰੀਜ਼ ਹੋ ਗਈ ਐ।
ਅੱਛਾ
ਦੋ ਹਜ਼ਾਰ ਕਹਿ ਰਹੇ ਕਿ ਹਿਊਮਨ ਲਾਈਫ ਵਿੱਚ ਹੁੰਦੀ ਹੈਗੀ ਤੁਸੀਂ ਦੋ ਹਜ਼ਾਰ ਕਰ ਹੈਲਦੀ ਡਾਇਟ ਜਿਹਨੂੰ ਕਹਿੰਦਾ ਹੈਲਦੀ ਟਾਈਟੀ ਇੰਨੀ ਹੁੰਦੀ ਹੈ ਫਿਲਹਾਲ ਮੈਂ ਘੱਟ ਹੀ ਕੰਨਜਿਊਮ ਕਰਨੀ ਆ। ਤੇ ਮੈਂ ਥੋੜ੍ਹਾ ਅ ਜਿਵੇਂ ਹੁਣ ਗਰਮੀਆਂ ਚ ਚੱਲ ਰਹੀਆਂ ਤੇ ਅ ਅਲਗ-ਅਲਗ ਡ੍ਰਿੰਕਸ ਜਰੂਰ ਟਰਾਈ ਕਰ ਲੈਂਦੀ ਆ ਜਿਵੇਂ ਨਿੰਬੂ ਪਾਣੀ ਹੋ ਗਿਆ ਬਿਨਾਂ ਪਰ ਨੋ ਸ਼ੂਗਰ
ਹਾਂਜੀ ਅੱਛਾ, ਹਾਂ ਸ਼ੂਗਰ ਫੇਰ ਉਹੀ ਨਾ ਖੰਡ ਜੇ ਖਾਲੀ ਮਿੱ ਮਿੱਠਾ ਖਾ ਲਿਆ ਤੇ ਫਿਰ ਸਾਬ ਤੇ ਉੱਥੇ ਹੀ ਆ ਜਾ
ਹਿਸਾਬ ਓਥ ਹੈ ਕਿਉਂਕਿ ਕਿਉਂਕਿ ਤੁਸੀਂ ਕੁਛ ਵੀ ਖਾ ਰਹੇ ਹੋ ਉਹਦੇ ਅੰਦਰ ਖੰਡ ਤੇ ਹੈ ਤੇ ਓਦਾਂ ਹੀ ਤੁਹਾਡੀ ਖੰਡ ਦੀ ਕੰਜਪਸ਼ਨ ਪੂਰੀ ਹੋਈ ਜਾ ਰਹੀ ਹੈ ਕਿ ਤੁਸੀਂ ਜੋ ਚੀਜ਼ ਖਾ ਰਹੇ ਹੋ ਤੁਹਾਡੀ ਖੰਡ ਦੀ ਤੁਹਾਡੀ ਬੋਡੀ ਨੂੰ ਜਿੰਨਾ ਖੰਡ ਚਾਹੀਦਾ, ਉਹ ਤਾਂ ਵੈਸੇ ਹੋਈ ਜਾ ਰਿਹਾ। ਐਕਸਟਰਾ ਖੰਡ ਅਗਰ ਤੁਸੀਂ ਖਾ ਰਹੇ ਹੋ, ਫਿਰ ਤੁਹਾਨੂੰ ਨੁਕਸਾਨ ਐ
ਅੱਛਾ-ਅੱਛਾ। ਤਹਾਨੂੰ ਤੇ ਕਾਫ਼ੀ ਜਾਣਕਾਰੀ ਤੁਹਾਨੂੰ ਤੇ ਕਾਫ਼ੀ ਗਿਆਨ ਏ ਮਤਲਬ ਕਿ ਸਵਸਥ ਰਹਿਣ ਦਾ ਕਿਵੇਂ ਰਹਿਣਾ
ਹਾਂ ਨਹੀਂ ਮੈਂ ਅੱਜ- ਕੱਲ ਆਪਣੀ ਨਾ ਡਾਇਟ ਤੇ ਹੈਲਥ ਤੇ ਬੜਾ ਧਿਆਨ ਦਿੰਦੀ ਹਾਂ ਕਿਉਂਕਿ ਹੁਣ ਐਵੇਂ ਅਹ ਵੀ ਵੀ ਪੀ ਲੋਅ ਹੋਣੇ ਸ਼ੁਰੂ ਹੋ ਜਾਂਗੇ
ਹਾਂ ਦੇਖੋ ਉਮਰ ਦੇ ਹਿਸਾਬ ਤੇ ਤੇ ਉਹ ਚਲੋ ਹੁੰਦਾ ਹੀ ਹੈ, ਪਰ ਇਹ ਵੀ ਨਾ ਅੱਜ-ਕੱਲ੍ਹ ਛੋਟੀ-ਛੋਟੀ ਉਮਰਾਂ ਚ ਹੀ ਬੜਾ ਕੁਛ ਹੋਣ ਲੱਗ
ਹਾਂ ਤੇ ਫੇਰ ਹੁਣ ਅੱਜ ਪਿੱਛੇ ਵੀ ਜਦੋਂ ਗਰਮੀ ਸ਼ੁਰੂ ਹੋਈ ਸੀ ਮੇਰਾ ਬੀ ਪੀ ਲੋ ਹੋਇਆ ਮੈਂ ਕਿਚਨ ਤੋਂ ਬਾਹਰ ਆਈ ਕਿਚਨ ਤੋਂ ਬਾਹਰ ਆ ਕੇ ਅੱਖਾਂ ਦੇ ਅੱਗੇ ਐਵੇਂ ਕਾਲਾ ਕਾਲਾ ਹੋ ਗਿਆ ਮੈਂ ਬੇਹੋਸ਼
ਅੱਛਾ ਓ ਹੋ ਹੋ ਅੱਛਾ
ਤੇ ਪੂਰਾ ਐਵੇਂ ਹੋ ਗਿਆ ਉਸ ਤੋਂ ਬਾਅਦ ਹੀ ਮੈਂ ਹੈਲਥ ਤੇ ਬੜਾ ਪਾਣੀ ਪਾਣੀ ਇੱਕ ਚਾਰ ਲੀਟਰ ਪਾਣੀ ਬੜਾ ਜ਼ਰੂਰੀ ਹੈ ਦਿਨ ਚ
ਅੱਛਾ ਅੱਛਾ ਨਾ ਇਹ ਤੇ ਹੈ ਹੀ ਹੈ। ਗਰਮੀਆਂ ਵੀ ਹੈ ਜਿੰਨਾ ਜ਼ਿਆਦਾ ਪਾਣੀ ਪੀਓਗੇ
ਹਾਂ ਤੇ ਵੈਸੇ ਵੀ ਰੋਟੀ ਰੋਟੀ ਤਾਂ ਗਰਮੀਆਂ ਮੈਂ ਬਹੁਤ ਘੱਟ ਕਰ ਦਿੰਦੀ ਹਾਂ ਪਾਣੀ ਜਿੰਨਾ ਕੰਜ਼ਿਊਮ ਹੋ ਸਕਦਾ ਪਾਣੀ ਪਾਣੀ ਪੀਂਦੇ ਰਹੋ ਅਗਰ ਪਾਣੀ ਨਾ ਪੀ ਰਿਹਾ ਜਾਵੇ ਤੇ ਜਿਵੇਂ ਲੈ ਓ ਨਿੰਬੂ ਪਾਣੀ ਬਣਾ ਕੇ ਪੀ ਲਓ ਕੁਛ ਹੋਰ ਬਣਾ ਕੇ ਪੀ ਲਓ ਹੁਣ ਤੇ ਫਲੇਵਰ ਵੀ ਇੰਨੇ ਸਾਰੇ ਆਉਂਦੇ ਨੇ ਕੁਛ ਵੀ ਪਾਣੀ ਚ ਮਿਲਾ ਕੇ ਪੀ ਲਓ ਹਮ
ਆਰਟੀਫਿਸ਼ਅਲ ਕਲਰ ਆਰਟੀਫਿਲ ਕੁ ਫੇਰ ਵੀ ਉਹ ਨੁਕਸਾਨ ਹੀ ਘਰ ਦੀ ਜੋ ਪਿਓਰ ਚੀਜ਼ ਹੈ ਤੇ ਪਿਓਰ ਹੀ ਹੈ
ਹਾਂਜੀ ਉਹ ਫੇਰ ਮੁ ਨੁਕਸਾਨ ਨਹੀਂ ਦੇ ਸਕਦੀ ਨਾ ਉਹ ਤੇ ਫੇਰ ਆਪਣੀ ਘਰ ਦੀ ਚੀਜ਼ ਹੈ ਬਸ ਮੈਂ ਇਹ ਕਹਿੰਣੀ ਹਾਂ ਮੈਂ ਕਹਿ ਹਾਂ ਗਰਮੀਆਂ ਚ ਤਾਂ ਬਾਹਰ ਦੀ ਚੀਜ਼ ਖਾਣੀ ਨੀ ਚਾਹੀਦੀ ਜੋ ਬਾਹਰ ਠੇਲੇ ਤੇ ਬਣਾਉਂਦੇ ਉਹਨਾ ਨੂੰ ਪਸੀਨਾ ਆਉਂਦਾ ਉਹੀ ਹੱਥਾਂ ਨਾਲ ਓ ਬਣਾ ਰਹੇ ਨੇ ਫਰ ਤੁਸੀਂ ਖਾ ਬਾਹਰ ਦੀ ਨੀ ਖਾਣੀ ਜਿਦੀ ਘਰ ਹੀ
ਤੁਸੀਂ ਖਾਂਦੇ ਹੀ ਨੀ ਹੋਣੇ ਮੈਨੂੰ ਤਾਂ ਲੱਗਦਾ ਤੁਹਾਡੀ ਗੱਲਾਂ ਤੋਂ ਤੇ ਇਹੀ ਲੱਗਦਾ ਪਿਆ ਕਿ ਤੁਸੀਂ ਤੇ
ਬਾਹਰ ਦਾ ਬਹੁਤ ਘੱਟ ਕਰਨ ਤਾਂ ਮਤਲਬ ਸਾਡੇ ਘਰ ਬਾਹਰ ਦਾ ਤੇ ਬੜਾ ਹੀ ਘੱਟ ਆਉਂਦਾ ਮੈਨੂੰ ਮੈਨੂੰ ਯਾਦ ਵੀ ਨੀ ਮੈਂ ਲਾਸਟ ਟਾਈਮ ਬਾਹਰੋਂ ਕਦੋਂ ਖਾਇਆ ਸੀ
ਚ
ਮਾਰਕੀਟ ਵੀ ਜੇ ਜਾਂਦੇ ਹਾਂ ਤੇ ਸੂਜੀ ਵਾਲੇ ਗੋਲ ਗੱਪੇ ਖਾਏ ਹੈ ਮਤਲਬ ਐਵੇਂ ਦੀ ਚੀਜ਼ਾਂ ਖਾਏ ਹੈ ਕੁਛ ਉਹ ਨਹੀਂ ਕਿ ਬਹੁਤ ਹੈਵੀ ਚੀਜ਼ਾਂ ਖਾ ਰਹੇ ਜਿਵੇਂ ਸਪਰਿੰਗ ਰੋਲਸ ਖਾ ਰਹੇ ਮੋਮੋਸ ਖਾ ਰਹੇ ਸਭ ਬੰਦ ਕਰ ਦਿੱਤਾ ਹੈ ਕੁਛ ਫਾਇਦਾ ਨਹੀਂ ਹੈ ਉਹਦੇ ਅੰਦਰ
ਹਾਂ, ਇਹ ਤੇ ਹੈ, ਤੇ ਫੇਰ ਤੁਸੀਂ ਜਾਂਦੇ ਕਿੰਨੇ ਵਜੇ, ਸਵੇਰੇ ਜਾਂਦੇ ਹੋਣੇ ਹੋ? ਜਿਮ ਯਾ ਸ਼ਾਮੀ ਜਾਂਦੇ ਹੋ? ਫਿਰ, ਟਾਈਮ ਸਮਝ ਲੱਗ ਜਾਂਦੈ, ਕਿਸ ਟੈਮ ਜਾਂਦੇ ਹੋ ਤੁਸੀਂ?
ਸਵੇਰੇ ਟੈਮ ਹੁੰਦਾ ਹੈ। ਫਿਰ ਦਿਨ ਤਾਂ, ਐਵੇਂ ਹੀ ਸਾਰਾ ਦਿਨ ਨਿਕਲ ਨਿਕਲ ਜਾਂਦਾ ਫਿਰ, ਦਿਨੇ ਤਾ ਟਾਈਮ ਹੀ ਨੀ ਲੱਗਦਾ ਤੇ, ਮੈਂ ਸਵੇਰੇ ਚਲੀ ਜਾਨੀ ਆ, ਕਿਓਂਕੀ ਸਵੇਰੇ ਮੇਰੀ ਨੀਂਦਰ ਨਹੀਂ ਖੁੱਲਦੀ ਤੇ ਫ ਸ਼ਾਮੀ ਸੱਤ ਵਾਲੇ, ਵਾਲੇ। ਅ ਚੱਲ ਜਾਂਨੀ ਆ।
ਅੱਛਾ- ਅੱਛਾ। ਹਾਂ, ਫੇਰ ਐਵੇ ਨਾ ਬੱਚਿਆਂ ਨੂੰ ਦੇਖ ਦੇਣਾ ਪੈਂਦਾ, ਫੇਰ ਜਿਵੇੇ ਸਟੈਂਡ ਵੀ ਕਰਨਾ ਆਪਣੇ ਫੇਰ, ਮਤਲਬ ਵੱਖਰੀ- ਵੱਖਰੀ ਚੀਜ਼ ਬਨਾਣੀ‌। ਡਾਇਟ ਕਰਨਾ ਕਿਹੜਾ ਸੌਖੀ ਗੱਲ ਹੈ, ਮਤਲਬ ਕਿ ਹਰ ਚੀਜ਼
ਹਾਂ, ਵੈਸੇ ਤਾਂ ਹੁੰਦਾ ਕਿ ਚੱਲ, ਜੋ ਘਰ ਬਣਿਆ ਉਹੀ ਖਾ ਲਿਆ।
ਗਿਆ ਹਾ
ਹਾਂ, ਨਹੀਂ ਪਰ ਮੈਂ ਘਰ ਵੀ ਆਪਣੇ ਐਦਾਂ ਹੀ ਚਲਾਨੀ ਆਂ ਕਿ ਜੋ ਮੈਂ, ਆਪਣਾ ਬਣਾ ਰਹੀ ਹਾਂ, ਉਹੀ ਮੈਂ ਖਵਾਉਂਨੀ ਹਾਂ।
ਹਾਂ, ਉਹਚੋ, ਉਹ ਹਾਂ। ਉਹ ਤੇ ਸਭ ਤੋਂ ਵਧੀ ਵਧੀਆ ਗੱਲ ਹੋ ਗਈ, ਤੁਸੀਂ ਜੋ ਆਪਣੇ ਵਾਸਤੇ ਅਸਤੇ ਬਣਾਂਦੇ, ਓਹੀ ਤੁਸੀਂ ਵੀ
ਹਾਂ, ਉਹੀ ਨੀ ਕਿਉਂਕਿ ਇੰਨੀ ਵੱਡੀ ਫੈਮਿਲੀ ਵੀ ਨੀ ਹੈਗੀ ਮੈਂ ਕਹਾ, ਅਗਰ ਇੰਨੀ ਵੱਡੇ ਹੋ ਕੇ ਕਿਸ ਸਭ ਨੇ ਉਧਰ ਖਾਨਾ- ਖੂਣੈ ਦੋ- ਤਿੰਨ ਜਿੰਨੇ ਹੈਗੇ ਆ ਐਵੇਂ ਹੋ ਜਾਂਦਾ ਏ।
ਹਾਂ, ਫੇਰ ਐ ਫੇਰ ਨਾ ਤੁਹਾਨੂੰ ਪਤਾ ਫਿਰ ਅਸੀਂ ਕਹ ਦਿੰਨੇ ਆ, ਅਸੀਂ ਪਰਿਵਾਰ ਚ ਆ। ਸਾਡੇ ਵਾਸਤੇ ਤੇ, ਐ ਤੇ ਕਰਨਾ ਹੀ ਬੜਾ ਔਖਾ ਲੱਗਦਾ ਐ, ਸਾਡੇ ਤੁਹਾਨੂੰ ਪਤਾ ਹੀ ਹੈ ਹਾਂਜੀ- ਹਾਂਜੀ। ਪਰਿਵਾਰ 'ਚ ਰਹਿੰਨੇ ਆ। ਸਾਰੇ ਸੁਖ ਨਾਲ, ਬੱਚੇ-ਵੱਡੇ
ਹਾਂ, ਬਸ ਸਭ ਦਾ ਅਪਨਾ- ਅਪਨਾ ਹਿਸਾਬ ਹੁੰਦਾ ਏ। ਮੈਂ, ਤੇ ਮੈਂ ਇਥੇ ਵੀ ਏਹੀ ਖਵਾਣੀ ਹਾ, ਮੈਂ ਕਿਹੜੀ ਅਲੱਗ- ਅਲੱਗ ਚੀਜ਼ਾਂ ਬਣਾਂਨੀ ਆ, ਮੈਂ ਇਹਨਾ ਨੂੰ ਇਹੀ ਖਵਾਂਨੀ ਹੁੰਨੀ ਆ
ਅੱਛਾ-ਅੱਛਾ। ਹਾਂ, ਡਰਾਕੇ ਫ ਮੈਨੂੰ ਹਾਂ ਬ ਤੁਹਾਡੀ ਗੱਲ ਸੁਣ ਕੇ ਤੇ ਮੈਨੂੰ ਲੱਗਦਾ
ਹਾਂਜੀ।
ਮੈਂ ਕਿਹਾ, ਮੈਂ ਤੁਹਾਡੀ ਗੱਲ ਸੁਣ ਕੇ ਮੈਨ ਮੈਨੂੰ ਵੀ ਕਰਨੀ ਚਾਹੀਦੀ ਏਂਜ ਹੀ ਡਾਇਟ ਨਾ ਤੇ, ਮੈਂ ਵੀ ਕਰਾਂਗੀ ਮੈਨੂੰ ਵੀ ਦ, ਸਾਰਾ- ਦੱਸ ਨਾ, ਕਿਵੇਂ ਕੀ ਕਰਨਾ ਕਿੰਨੀ ਪ੍ਰੋਟੀਨ ਕਿੰਨਾ ਖਾਣਾ ਸਾਫ ਕਰਨਾ
ਹਾਂ ਮੈਂ ਬਿਲਕੁਲ ਦੱਸਾਂਗੀ ਤੁਸੀਂ ਬਿਲਕੁਲ ਮੈਨੂੰ ਅ ਕਾਹਦੀ ਮੈਂ, ਤੁਹਾਨੂੰ ਪੂਰੀ ਗੱਲ ਕਰਾਂਗੀ ਮੈਂ ਤੁਹਾਨੂੰ ਨਾ ਇੱਕ ਚਾਰਟ ਬਣਾ ਕੇ ਦੇ ਦਾਂਗੀ। ਤੁਸੀਂ ਮੈਨੂੰ ਆਪਣਾ ਵੇਟ ਔਰ ਤੁਸੀਂ ਮੈਨੂੰ ਮੈਂ ਹਾਈਟ ਭੇਜ ਦੇਣਾ ਨਾ
ਅੱਛਾ-ਅੱਛਾ,
ਦੇ, ਹਾਈਟ ਭੇਜੋਗੇ ਨਾ ਫਿਰ ਬੀ ਐਮ ਆਈ ਅਕੋਰਡਿੰਗ ਤੁਹਾਡੀ ਡਾਈਟ ਸਾਰੀ ਬਣਾ ਦਾਂਗੀ।
ਅੱਛਾ-ਅੱਛਾ, ਅੱ ਤੁਸੀਂ ਮਤਲਬ ਕਿਸੇ ਕੋਲ ਲੈਂਦੇ ਹੋ ਜਾਂ ਆਪੇ ਹੀ ਦੇਖ ਕੇ ਇਧਰੋਂ ਫੁ
ਨਹੀਂ ਬਸ ਮੈਂ ਆਪੇ ਹੀ ਸਿੱਖਿਆ, ਜਿਵੇਂ ਮੈਂ ਜਦੋਂ ਪੜ੍ਹਦੀ ਸੀ ਨਾ ਮੈਂ ਆਪਣੀ ਕਲਾਸ ਟਾਈਮ ਜਦੋਂ ਪੜ੍ਹਦੀ ਸੀ। ਤੇ ਮੈਂ ਕਿਹਾ ਫਿਜ਼ਕਲ ਐਜੂਕੇਸ਼ਨ ਸੀ।
ਅੱਛਾ-ਅੱਛਾ,
ਤੋਂ ਮੈਂ ਸਾਰੀੀਆਂ ਚੀਜ਼ਾਂ ਸਿੱਖੀਆਂ ਉਹਨੂੰ ਮੈਂ ਬਹੁਤ ਜਿਦੋਂ ਪੜ੍ਹਦੀ ਹੁੰਦੀ ਸੀ। ਸੀ, ਜਿਵੇਂ ਡਾਇਟ ਵਾਲਾ ਨਿਊਟ੍ਰੀਸ਼ਨ, ਤਾਮਿਲ ਕਾਰਬੋਹਾਈਡਰੇਟਸ ਸਭ ਚੀਜ਼ਾਂ ਯੋਗਾ ਦਾ, ਤੇ ਸਾਰੇ ਮੇਰੇ ਕੋਲ ਬੁੱਕਸ ਸੀ ਤੇ ਮੈਂ ਬਹੁਤ ਪੜ੍ਹੀ ਆ ਇਹ ਬੁੱਕਸ ਵਾਲੀ ਤੇ ਮੈਨੂੰ ਵੈਸੇ ਵੀ ਮੈਨੂੰ ਹੈਲਥ ਔਰ ਡਾਇਟ ਇਹ ਬੜਾ ਇੰਟਰਸਟ ਸੀ। ਹੈਲਥ ਵਿੱਚ ਡਾਇਟ ਕੋਂਸ਼ੀਅਸ ਰਹਿਣਾ, ਤੇ ਫਿਰ ਇਸ ਕਰਕੇ ਮੈਂ ਸਾਰੀ ਚੀਜ਼ਾਂ ਪੜ੍ਹੀਆਂ। ਇਹਦੇ ਥੋੜਾ ਨੋਲੇਜ ਹੈਗੀ ਕਿਵੇਂ ਕਿਾਂ ਡਾਇਟਰ ਲੈਣੀ ਹੈ।
ਅੱਛਾ-ਅੱਛਾ ਹਾਂ। ਇਹ ਤੇ ਬਹੁਤ ਵਧੀਆ ਹੋਗਿਆ।
ਹਾਂ ਬਸ, ਤੁਸੀਂ ਤੁਹਾਡੀ ਉਮਰ ਤੇ ਦਹੀਂ ਖਾਣਾ ਬਹੁਤ ਜ਼ਰੂਰੀ ਹੈ ਦਹੀਂ ਵਿਟਾਮਿਨ ਬੀ ਟਵੇਲਵ ਹੁੰਦਾ ਹੈ ਹੁਣ ਤੁਸੀਂ ਅਗਰ ਚਿਕਨ ਵਗੈਰਾ ਨਹੀਂ ਖਾਂਦੇ ਉਹ ਨੋਨ ਵੈਜ ੇਰੀਆਂ ਨੂੰ ਤੇ ਵੈਜੀਟੇਰੀਅਨ ਨੂੰ ਤੇ ਦਹੀਂ ਜੀ ਮੈਂ ਦਹੀਂ ਨਹੀਂ ਖਾਂਦੀ ਸੀ ਤੇ ਮੈਨੂੰ ਬੀ ਟਵੈਲਵ ਦੀ ਕਮੀ ਹੋ ਗਈ ਸੀ
ਏ ਨਾ ਹੋਏ ਨਾ
ਜੋ ਜੋ ਮਤਲਬ ਮੈਂ ਤੇ ਹੁਣ ਜਿਵੇਂ ਨੋਨਵੈਜ ਵੀ ਖਾ ਲੈਂਦੀ ਹਾਂ ਤੇ ਮੇਰਾ ਬੀਟ ਟਵੇਲਵ ਠੀਕ ਰਹਿੰਦਾ ਹੈ ਹੁਨ
ਠੀਕ ਚਲੋ ਕੋਈ ਨੀ ਮੈਂ ਪੁੱਛਾਂਗੀ ਤੁਹਾਨੂੰ ਫੇਰ ਮੈਨੂੰ ਦੱਸਣਾ
ਹਾਂ ਹਾਂ ਬਿਲਕੁਲ ਤੁਸੀਂ ਮੈਨੂੰ ਫੋਨ ਕਰ ਲਏ ਨਾ ਫੇਰ ਮੈਂ ਤੁਹਾਨੂੰ ਦੱਸਦੀ ਹਾਂ ਹੇਨਾ ਚਲੋ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਹ